ਕੱਲ ਜਿਵੇਂ
ਸਸ ਸ੍ਰੀ ਕਾਲ ਜੀ ਕੀ ਹਾਲ ਚਾਲ ਹੈ?
ਵਧੀਆ ਤੁਸੀਂ ਸੁਣਾਓ ਕੀ ਹਾਲ ਹੈ।
ਬਸ ਵਧੀਆ ਚੱਲ ਰਿਆ।
ਕੀ ਕਰ ਰਏ ਸੀ।
ਬਸ ਹੁਣੇ ਸਭ ਨੂੰ ਲੰਚ ਕਰਵਾਇਆ ਲੰਚ ਕਰਵਾ ਕੇ ਰੂਮ ਵਿੱਚ ਆਈ ਆ ਟੀ ਵੀ ਔਨ ਕੀਤਾ ਸੀ ਮੈਂ ਕੋਈ ਸ਼ੋਅ ਦੇਖਣੇ ਆ ਨੈਟਫਲਿਕਸ ਤੇ
ਅੱਛਾ-ਅੱਛਾ ਮੈਂ ਵੀ ਬਸ ਬੱਚਿਆਂ ਨਾਲ ਬਹਿ ਕੇ ਉਹਨਾਂ ਦਾ ਸੀਰੀਅਲ ਦੇਖ ਪਈ ਸੀ ਫਰੀ ਹੋਈ ਸੀ ਰਸੋਈ ਤੋਂ
ਅਹ ਛੋਟੇ ਬੱਚਿਆਂ ਨੂੰ ਤਾਂ ਕਾਰਟੂਨਸ ਹੀ ਅੱਛੇ ਲੱਗਦੇ ਨੇ ਹੋਰ ਕੀ
ਹਾਂਜੀ ਸਾਡਾ ਤਾਂ ਲੱਗਦਾ ਹੀ ਨਈ ਉਹਨਾਂ ਦਾ ਹੀ ਲੱਗਦਾ ਅਸੀਂ ਸਾਡਾ ਲੱਗਦਾ ਹੀ ਨਈ ਸਭ ਉਨਾ ਦਾ ਈ ਐ। ਯ ਤੋਂ ਕੁਛ ਵੀ ਓ ਜੋ ਉਹਨਾ ਨੂੰ ਪਸੰਦ ਆਂਦਾ।
ਐ ਕਿ ਮੈਨੂੰ ਵੀ ਬੈਡਰੂਮ ਵਿੱਚ ਹੁਣੇ ਈ ਮਿਲਿਐ। ਠੀਕ ਏ ਆ ਆਫਟਰ ਫਿਫਟੀਨ ਈਅਰਸ ਔਫ ਮੈਰਿਜ ਸਾਡੇ ਡ੍ਰੋਇੰਗ ਏਰੀਆ 'ਚ ਹੁੰਦਾ ਸੀ ਲਿਵਿੰਗ ਏਰੀਆ 'ਚ ਔਰ ਮੰਮਾ ਪਾਪਾ ਦੇ ਬੈਡਰੂਮ 'ਚ ਤੇ ਮੇਰੇ ਹਸਬੈਂਡ ਦੀ ਪੈਲਾਂ ਐਈ ਹੁੰਦਾ ਸੀ ਕਿ ਟੀ ਵੀ ਨੀ ਲੱਗੇਗਾ। ਨਈ ਤੇ ਕੁਛ ਤੂੰ ਪ੍ਰੋਡਕਟਿਵ ਨੀ ਕਰੇਂਗੀ ਨਾ ਨਿਊਜ਼ ਪੇਪਰ ਪੜੇਂਗੀ ਨਾ ਕੁਛ ਕਰੇਂਗੀ।
ਚਲੋ ਵਧੀਆ ਐਨਾ ਓਨਾਂ ਦੀ ਸੋਚ ਅੱਛੀ ਹੈਗੀ ਸਾਨੂੰ ਲੇਡੀਜ਼ ਨੂੰ ਥੋੜਾ ਲੇਟ ਸਮਝ ਆਂਦਾ ਜੈਂਟਸ ਪੈਲੇ ਐਡਵਾਂਸ
ਹਾਂ ਫੇਰ ਮੇਰੀ ਫਿਫਟੀਨਥ ਐਨੀਵਰਸਰੀ ਸੀ।
ਹਾਂਜੀ-ਹਾਂਜੀ
ਤੇ ਬਰਡੇ ਸੀ ਮੇਰਾ ਵਿਆਹ ਤੋਂ ਬਾਅਦ ਤੇ ਮੈਂ ਆਈ ਨਾ ਏਧਰ ਤੇ ਮੈਨੂੰ ਸਰਪ੍ਰਾਈਜ਼ ਮਿਲਿਆ ਸੀ ਅੱਗੇ ਟੀ ਵੀ ਪਿਆ ਸੀ।
ਚਲੋ ਵਧੀਆ ਐ ਨਾ ਬਸ ਮੈਂ ਯੇ ਨਿਊਜ਼ ਦੇਖ ਏ ਸੀ ਚੈਨਲ ਚੇਂਜ ਕਰਦੇ ਬੱਚਿਆਂ ਨੂੰ ਬੜੇ ਈ ਇਨਫੈਕਸ਼ਨ ਵਗੈਰਾ ਹੋਗੇ ਨ। ਤੇ ਹਾਈਜੀਨ ਦਾ ਧਿਆਨ ਨਈ ਰੱਖਦੇ ਨ ਕੁਛ ਵੀ ਮੂੰਹ ਵਿੱਚ ਡਾਲ ਲੈਂਦੇ ਨੇ ਹਾਂ ਫਿਰ ਕੁਛ ਵੀ ਗੰਦਾ ਬਾਰ ਦਾ ਖਾ ਲੇਨ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਂਦਾ।
ਹਾਂ ਸਈ ਗੱਲ ਏ ਐ ਤੇ ਹੈ।
ਮੇਰੀ ਤੇ ਕਲੋਜ ਫਰੈਂਡ ਤੇ ਐ ਨਾ ਪਾ ਪਾ ਦੀ ਵੀ ਡੈਥ ਇਸ ਕਾਰਨ ਹੋ ਗਈ ਏ ਕਿ ਓ ਓਨਾਂ ਨੇ ਬਾਰ ਦਾ ਕੁਝ ਖਾ ਲਿਆ ਤੇ ਓਨਾਂ ਨੂੰ ਡਿਸੀਸ ਹੋ ਗਈ। ਤੇ ਏਸ ਕਰਕੇ ਫੇਰ ਓ ਸਮ ਸਮਝ ਈ ਨੀ ਪਾਏ ਕੀ ਹੋਇਆ ਤੇ ਓ ਡੈਥ
ਅਰੇ ਇਨਫੈਕਸ਼ਨ ਜਾਦਾ ਫੈਲ ਗਿਆ ਹੋਨਾ।
ਹਾਂਜੀ-ਹਾਂਜੀ ਅੱਜਕਲ ਬਾਰ ਤੇਲ ਵਗੈਰਾ ਜੋ ਵੀ ਹੁੰਦਾ ਐ ਨਾ। ਹਾਂ ਪਸ ਸੀਨਾ ਅ ਗੰਦਗੀ ਮਿੱਟੀ ਸਭ-ਸਭ ਚੀਜ਼ ਪਾਣੀ ਪੁੂਰੀ ਇਨ ਸਭ ਮੇਂ ਡਾਲ ਦੇਂਦੇਨ। ਸਾਨੂੰ ਟੇਸਟ ਤਾਂ ਅੱਛਾ ਆਂਦਾ ਐ ਬਟ ਓਈ ਐ ਨਾ ਬੱਚਿਆਂ ਨੂੰ ਨੁਕਸਾਨ ਕਰਦਾ ਓਨਾਂ ਦਾ ਸਟਮਕ ਬੜਾ ਈ ਡੈਲੀਕੇਟ ਹੁੰਦਾ।
ਹਾਂਜੀ-ਹਾਂਜੀ ਮੇਨ ਛੋਟੇ ਬੱਚਿਆਂ ਦਾ ਕਿਉਂਕਿ ਇਮਿਊਨਿਟੀ ਘੱਟ ਹੁੰਦੀ ਐ ਨਾ ਏਨਾਂ ਦੀ
ਹਾਂਜੀ ਘਰ ਵਿੱਚ ਕੁਛ ਹੈਲਦੀ ਖਾਂਦੇ ਨੀ ਨਾ ਪਸੰਦ ਆਂਦਾ ਮ ਮਾਤਾ ਜੋ ਵੀ ਬਣਾ ਕੇ ਦੇ ਸਭ ਪਾਸੇ ਕਰ ਦੇਂਦੇ ਨ ਬਸ ਬਾਰ ਦੇ ਚਿਪਸ ਕੁਰਕੁਰੇ, ਕੋਲਡ ਡ੍ਰਿੰਕ, ਪੈਪਸੀ ਪਸੰਦ ਆਂਦੀ ਏ ਮਾਜ਼ਾ ਪਸੰਦ ਆਂਦੀ ਏ ਬਸ ਓ ਮਿਲ ਜਾਏ ਤੇ ਫੇਰ ਔਰ ਕੁੱਝ ਚਾਹੀਦਾ ਈ ਨੀ।
ਕੋਲ ਡਰਿੰਕ ਤੇ ਦੇਖੋ ਬੋਤ ਹਾਰਮਫੁਲ ਏ। ਤੁਸੀ ਅ ਏਵੋਇਡ ਈ ਕਰਿਆ ਕਰੋ।
ਹਾਂ ਏ ਵੀ ਸੁਣਿਆ ਕਿ ਬੰਦੇ ਕਈ ਜੋ ਨਈ ਅਫੋਰਡ ਕਰ ਸਕਦੇ ਹਾਰ ਪਿਕ ਵੋ ਕੋਲ ਡਰਿੰਕ ਜੋ ਬਲੈਕ ਵਾ ਮਤਲਬ ਕਾਲੀ ਵਾਲੀ ਹੁੰਦ ਓਨਾਂ ਨਾਲ ਕਮੋਡ ਸਾਫ਼ ਕਰਦੇਣ। ਕਿ ਬਈ ਇੰਨੀ ਜਾ ਦਾ ਹਾਰਮਫੁਲ ਹੁੰਦੀ ਬੱਚੇਆਂ ਵਾਸਤੇ ਐ ਪੇਟ ਵਾਸਤੇ ਅਪਣੇ।
ਆਂ
ਖਾਣਾ ਖਾਣ ਤੋਂ ਬਾਦ ਤੋ ਪੀਣੀ ਨੀ ਚਾਹੀਦੀ ਬਿਕੋਜ ਵੋ ਸਾਡੇ ਸਿਸਟਮ ਨੂੰ ਵੀ ਖ਼ਰਾਬ ਕਰਦਾ ਐ।
ਔਰ ਦੇਖੋ ਲੋਕੀ ਕੀ ਕਰਨਗੇ ਜਿਵੇਂ ਈ ਕੁਛ ਜੰਕ ਫੂਡ ਲੈਣਗੇ। ਓਸ ਤੋਂ ਬਾਦ ਔਨਾਂ ਨੂੰ ਇੱਕ ਦਮ ਹੁੰਦਾ ਐ ਹਾਂ ਕੋਲਡ ਡਰਿੰਕ ਚਾਈਦੀ ਕੋਲਡ ਡਰਿੰਕ ਚਾਈਦੀ।
ਐਕਚੁਲੀ ਮੀਲ ਤੋਂ ਬਾਦ ਹੋਟ ਮਿਲ ਹੋਟ ਡਰਿੰਕ ਲੈਣੀ ਚਾਈਦੀ ਕ ਕਿ ਵੋ ਔਰ ਜਲਦੀ ਪਚ ਜਾਏ। ਪਰ ਅਸੀ ਕੋਲਡ ਡਰਿੰਕ ਲੇਂਦੇ ਨੇ ਤੇ ਓ ਕੀ ਹੁੰਦਾ ਐ, ਔ ਚੀਜ਼ ਨੂੰ ਰੋਕ ਦੇਂਦੇ ਨ ਤੇ ਅਸੀ ਜਲਦੀ ਮੋਟੇ ਹੁੰਦੇ ਨ।
ਹਾਂ ਗਰਮ ਪਾਣੀ ਲੇ ਲੋ ਤੇ ਓ ਬੈਸਟ ਏ।
ਗਰਮ ਪਾਣੀ ਗਰਮ ਦੁੱਧ।
ਤਾਂ ਸਵੇਰੇ ਉਠਦਿਆਂ ਇ ਨਾ ਸੌਂਫ ਦਾ ਪਾਣੀ ਬੋਇਲ ਕਰਕੇ ਨਾ ਮੈਨੂੰ ਬਲੋਟਿੰਗ ਹੋ ਰੀ ਸੀ ਟੇਡ ਇਸ ਚ ਬੋਤ। ਤੇ ਮੈਂ ਓ ਮੈਨੂੰ ਰਿਲੀਫ਼ ਦੇਂਦਾ ਐ।
ਹਾਂ ਤੇ ਮੈਂ ਤੇ ਡੇਲੀ ਚੇਂਜ ਕਰ ਕਰਕੇ ਪੀਨੀ ਆਂ। ਫਿਰ ਅਜਵਾਇਨ ਬੜੀ ਔ ਕਿ ਪੀ ਜਾਂਦੇ ਉਸਦਾ ਪਾਣੀ ਤੇ ਫੇਿਰ ਉਹ ਯਾਦ ਨਾਲ ਮੈਂ ਹਫ਼ਤੇ ਵਿੱਚ ਇੱਕ ਵਾਰੀ ਭਿਗਾੋ ਦਿੰਦੀ ਹਾਂ ਕਿ ਬਈ ਚਲ ਉਸਦਾ ਵੀ
ਮੇਰੇ ਨਾ ਢਿੱਡ ਚ ਉਹ ਬੜਾ ਹੁੰਦਾ ਹੈ। ਅਫਾਰਾ ਮਤ ਤਾਂਬ ਹੈਵੀ ਰਹਿੰਦਾ ਹਾਂ ਇੱਕ ਰੋਟੀ ਵੀ ਖਾ ਲਾਂਗੀ ਨਾ ਮੇਰਾ ਇੰਝ ਫੁੱਲ ਜਾਂਦਾ ਢਿੱਡ ਮਿੰਟ ਸਮਝ ਨੀ ਆਂਦੀ ਔਰ
ਤੇ ਜੋ ਨਾਭੀ ਹੁੰਦੇ ਨਾ ਜ ਜਿੱਥੇ ਉੱਥੇ ਤੇਲ ਜਿ ਗੁਨਗੁਣਾ ਤੇਲ ਲਸਣ ਪਾ ਕੇ ਨਾ ਥੋੜਾ ਪਕਾ ਕੇ ਅਜਵਾਇਨ ਡਾਲ ਕੇ ਥੋੜਾ ਦਾਲ ਕੇ ਮਸਾਲ ਦਿੱਤਾ ਕਰੋ ਤੇ ਉੱਥੇ ਕਾਫੀ ਰਿਲੀਫ਼ ਮਿਲੇਗਾ ਜਾਂ ਚੁਟਕੀ ਬਾਰ ਹਿੰਗ ਹੁੰਦੀ ਹੈ। ਉਸਦੀ ਫੱਕੀ ਲੈ ਲਈ ਗੁਨਗੁਨੇ ਹੈ ਪਾਣੀ ਨਾਲ
ਹਾਂ ਪਤਾ ਨੀ ਇਹ ਕਿਸ ਕਾਰਨ ਤੋਂ ਹੋ ਰਿਹਾ ਮੈ ਨੂੰ ਤੇ ਐਂਜ ਚ ਲੱਗਦਾ ਕਿ ਜਿਵੇਂ ਸਵੈਲਿੰਗ ਹੋ ਰ
ਨਹੀਂ, ਨਹੀਂ ਐਕਚੁਲੀ ਮੌਸਮ ਚੇਂਜ ਹੁੰਦਾ ਪਿਆ ਨਾ ਕਿ ਸਾਰੇ ਇਸ ਟਾਈਮ ਵਿੱਚ ਸਾਰੇ ਜਿੰਨੇ ਵੀ ਅਹ ਬੈਕਟੀਰੀਆ ਵਗੈਰਾ ਜਾਂ ਜੋ ਵੀ ਕੀਟਾਣੂ ਹੁੰਦੇ ਨਾ ਉਹ ਐਕਟੀਵੇਟ ਹੋ ਜਾਂਦੇ ਨੇ ਤਾਂ ਅਸੀਂ ਸਾਡੇ ਸਟਮਕ ਵਿੱਚ ਜਾਂ ਸਾਡੇ ਜੋ ਆਤੇ ਹੁੰਦੀ ਉੋਂ ਵਿੱਚ ਵੀ ਚੇਂਜਿਸ ਆਉਂਦੇ ਨਾ ਇਸ ਕਰਕੇ ਨਾ ਕੀ ਹੁੰਦਾ ਸਾਡਾ ਖਾਣਾ ਭੱਜਦਾ ਨੀ ਹੈਗਾ ਫ ਸਾਨੂੰ ਲ ਬਲੋ ਟਿੰਗ ਹੋ ਗਈ ਡਕਾਰ ਆਉਦਾ ਕੰਮ ਖਾਣਾ ਖਾਂਨੀ ਜਲਦੀ ਪੇਟ ਭਰ ਜਾਂਦਾ ਅਹ ਗੈਸ ਬਣਨਾ ਸਟਾਰਟ ਹੋ ਜਾਂਦੀ ਤੇ ਉਹ ਕਾਫ਼ੀ ਫ਼ਰਕ ਪੈਂਦਾ ਹੈ
ਪੈਲੇ ਕਿ ਮੈਂ ਉੱਠਦੀਆਂ ਬੈਡ ਟੀ ਲੈਂਦੀ ਸੀ ਇੱਥੇ ਸਾਰੇਆਨੂੰ ਹੈ ਬੀਟੇ ਹਾਂ ਤੇ ਮੈਨੂੰ ਲੱਗਾ ਕਿ ਉਹਦੇ ਕਰਕੇ ਕਿਤੇ ਨ ਹੋ ਰਿਹਾ ਮੈਨੂੰ ਚਾਹ ਨੂੰ ਛੱਡਿਆ ਵੀ ਕਿੰਨਾ ਟਾਈਮ ਹੋ ਗਿਆ ਉਠਦੇ ਹੀ ਸੋਫ ਦਾ ਪਾਣੀ ਲੈਣੀ ਆ ਤੇ ਮੈਨੂੰ ਥੋੜਾ ਜਿਹਾ ਆਰਾਮ ਮਿਲਦਾ ਰਿਲੈਕਸ ਰ ਆ
ਅੱਛਾ ਜੀ ਨਹੀਂ ਤਾਂ ਫੇਿਰ ਤੁਸੀਂ ਹੈ ਨਾ ਸ਼ੀਤਲੀ ਕਰ ਲਿੱਤਾ ਕਰੋ ਉਸ ਤੋਂ ਹੀ ਕਾਫ਼ੀ ਫਰਕ ਪੈਗਾ
ਉਹ ਕੀ ਹੁੰਦਾ
ਕਿ ਅਹ ਸਾਡੇ ਮੁੱਖ ਨੂੰ ਦਬਾਕੇ ਹੈ ਨਾ ਟੀ ਅ ਜੜਾ ਦਬਾਅ ਕਿ ਉਹ ਸਾਸ ਅੰਦਰ ਲੈਣਾ ਤੇ ਆਵਾਜ਼ ਕਰਨਾ ਹੈਗਾ
ਹਮ ਇਝ ਵਾਲਾ ਜਿਹੜਾ ਕਰਦੇ ਨੇ ਹਾਂ, ਹਾਂ, ਹਾਂ ਸਾਰਾ ਹਾਂ, ਹਾਂ, ਹਾਂ, ਹਾਂ, ਹਾਂ ਉਹਦੇ ਨਾਲ ਵੀ ਮਿਲਦਾ ਹੈ ਕਿਆ ਆਰਾਮ
ਹਾਂਜੀ ਕਾਫੀ, ਆਰਾਮ ਮਿਲਦਾ ਅ ਜਿਨਾਂ ਨੂੰ ਵੀ ਗੈਸ ਦੇ ਰਿਲੇਟਡ, ਸਟਮਕ ਤੋਂ ਰਿਲੇਟਡ ਇੰਟਸਾ ਇਕ ਹੁੰਦੀ ਪ੍ਰੋਬਲਮ, ਓਨਾਂ ਨੂੰ ਏਈ ਐਕਸਰਸਾਈਜ਼ ਦੱਸਦੇ ਨ। ਵੀ ਤੁਸੀਂ ਕਰੋ ਤੇ, ਸ਼ੀਤਲੀ, ਸ਼ੀਤਕਾਰੀ
ਸ਼ੀਤਲੀ, ਠੀਕ ਐ। ਮੈਂ ਟਰਾਈ ਕਰਾਂਗੀ।
ਹਮ।
ਕਿਉਂਕਿ ਮੈਨੂੰ ਲੱਗਦਾ, ਅਨ ਹਾਈਜੀਨਿਕ ਜੇਹੜਾ ਖਾਨਾ ਅਸੀਂ ਕਈ ਵਾਰ ਖਾ ਲੈੰਨੇ ਆ ਨਾ, ਕਈ ਵਾਰ ਕਿ ਹੁੰਦਾ ਬਾਰ ਖਾਨਾ ਖਾਣ ਲੱਗ ਜਾਂਨੇ ਆਂ, ਆਪਾਂ ਜਾ ਕੇ
ਓ, ਹਾਂਜੀ- ਹਾਂਜੀ, ਓ ਤੇਲ ਥੋੜ੍ਹਾ ਵੱਖਰਾ ਯੂਜ ਕਰਨ ਨਾ ਸਾਡੀ ਤਰ੍ਹਾਂ ਤਾਜ਼ਾ ਜਾਂ ਤਾਜ਼ਾ ਪਕਾਏਆ ਵਾ ਨੀ ਯੂ ਕਰਨ ਨਾ ਪੱਕਾ, ਪੱਕਾ ਐ, ਸਬ ਵਿੱਚ ਸਾਰੇ ਮਸਾਲੇ ਇਕੱਠੇ ਬਣ ਜਾਂਦੇ ਨ। ਤੇ ਕਦੇੋਂ ਤਾਂ ਪੁਰਾਨਾ ਬਨੇਆ ਹੁੰਦਾ, ਯਾ ਚਾਵਲ ਪੁਰਾਣੇ ਹੁੰਦੇ ਨੇ, ਫਰਿੱਜਾਂ 'ਚੋ ਗਰਮ ਕਰਕੇ ਦੇ, ਦੋ ਯਾ ਫੇਰ, ਰੋਟੀ ਦਾ ਆਟਾ ਵੱਖਰਾ ਹੁੰਦਾ। ਹੱਥ ਧੋਂਦੇ ਨੀਂ ਧੋਂਦੇ, ਓ ਵੀ ਬੜਾ ਮੈਟਰ ਓ ਵੀ, ਬੜਾ ਫ਼ਰਕ ਪੈਂਦਾ
ਹਾਂ। ਓਈ ਚੀਜਾਂ ਨੇ ਪੈਲੇ ਤੇ ਕੀ ਹੁੰਦਾ ਸੀ, ਦਾਲ ਰੋਟੀ ਨਾਲ ਵੀ ਖਾਂਦੇ ਸੀ, ਲੋਕੀ ਘਰ ਦਾ ਖੁਸ਼ ਰੈੰਦੇ ਸੀ।
ਸਈ ਗੱਲ ਐ ਸਬ ਅੱਜ ਕੱਲ ਤੇ ਹਫਤੇ ਵਿੱਚ, ਅਗਰ ਇੱਕ ਦਿਨ ਨੀ ਆਏਆ ਤੇ ਬੰਦੇ ਨੂੰ ਦਸ ਕੁਛ ਹੈ ਨੀਂ ਐ, ਕੁਛ ਆਨਾ ਚਾਈਦਾ, ਕਿਸੇ ਦੀ ਕੁਛ ਚੀਵਮੈਂਟ ਕੁਛ ਤਰੱਕੀ ਹੋ ਜਾਏ ਤੇ, ਓਨਾਂ ਨੂੰ ਚਾਈਦਾ, ਕੁਛ ਨਾ ਕੁਛ ਮਿਲਣਾ ਈ ਚਾਈਦਾ
ਉਹੀ ਗੱਲ ਏ, ਉਹੀ ਗੱਲ ਏ ਮੈਂ ਹੀ ਸੋਚਦੇ ਪੀ ਸੀ ਮੈਂ ਕਿਹਾ ਮੈਂ ਤੇ ਹੁਣ ਡੋਟਰ ਨੂੰ ਪੇਣੀ ਆ ਨਾ ਸਕੂਲ ਇੱਕ ਸੈਨਟਾਈਜ਼ਰ ਤੇ ਉਹਦੇ ਬੈਗ ਵਿੱਚ ਰੱਖਿਆ ਹੀ ਹੋਇਆ।
ਹਮ ਬੱਚੇ ਹੱਥ ਨੀ ਤੋਂਦੇ ਨੇ ਕਿਉਂਕਿ ਨਾ ਤਾਂ ਉਨਕਾ ਕੋਈ ਹੱਥ ਦੁਲ ਲਏਗਾ ਨਾ ਉਹ ਕਹਿ ਪਾਂਦੇ ਨ। ਫੇਰ ਇਸ ਕਰਕੇ ਜੋ ਉਹਨਾ ਨੇ ਖਾਇਆ ਹੁੰਦਾ ਉਹ ਮੂੰਹ ਵਿੱਚ ਡਲ ਦਿੰਦੇ ਨ। ਥੱਲੇ ਹੁੰਦਾ ਥੱਲੇ ਦਾ ਵੀ ਹੁੰਦਾ ਹੈ ਉਹ ਵੀ ਉਹ ਖਾ ਲੈਂਦੇ ਨੇ।
ਸਹੀ ਗੱਲ ਏ। ਔਰ ਇਹ ਤੇ ਇੰਨਾ ਬਿਮਾਰ ਰਹਿੰਦੀ ਸੀ, ਜਦੋਂ ਦੀ ਇਹ ਸੱਤ- ਅੱਠ ਸਾਲ ਦੀ ਸੀ ਨਾ ਹਰ ਮਹੀਨੇ ਹਰ ਦੂਸਰੇ ਮਹੀਨੇ ਬਿਮਾਰ ਹੋ ਜਾਂਦੀ ਸੀ।
ਫਿਰ ਮੈਨੂੰ ਡਾਕਟਰ ਨੇ ਬੋਲਿਆ ਕਿ ਇਹਦੀ ਇਮਿਊਨਿਟੀ ਘੱਟ ਹੈ ਇਹਨੂੰ ਇਹ ਜਦੋਂ ਹੋਏਗੀ ਨਾ ਨੌ- ਦਸ ਸਾਲਾਂ ਦੀ ਤੇ ਇਹਦੀ ਇਮਿਊਨਿਟੀ ਡਿਵਲਪ ਹੋਏਗੀ। ਫੇਰ ਏਹ ਥੋੜਾ ਬਿਮਾਰ ਹੋਣਾ ਘੱਟ ਹੋ ਗਿਆ, ਅਰਦਰਵਾਈਜ਼ ਬਾਹਰ ਖਾਧਾ ਨ ਕਿ ਮੇਰੇ ਕੋ ਮੋਵੋਿਟ ਜੈਸਾ ਆ ਰਹਾ ਹੈ। ਵੋਮਿਟ ਜੈਸਾ ਆ ਗੁੜੀਆਂ ਨੂੰ ਮੇਰੀ ਹਾਂ। ਫੇਰ ਮੈਂ ਆਦਤ ਪਾਈ ਹੱਥ ਬਾਰ- ਬਾਰ ਤੁਲਨਾ ਦੀ, ਮੈਂ ਕਿਹਾ ਹੈਲਥ ਨਾ ਆਈਜਿਨ ਬਹੁਤ ਜ਼ਰੂਰੀ ਹੈ, ਇਵਨ ਕਿ ਆਪਾਂ ਟ੍ਰੇਨ ਵਿਚ ਵੀ ਟਰੈਵਲ ਕਰਨੇ ਆ ਤਾਂ ਮੈਂ ਸੈਨੇਟਾਈਜ਼ਰ ਵੈਟ ਟਿਸ਼ੂਜ ਮੇਰੇ ਬੈਗ ਵਿੱਚ ਹੁੰਦੇ ਹੀ ਨੇ।
ਹਾਂਜੀ ਕਹਿੰਦੇ ਨੇ ਕਿ ਬਈ ਫੋਰਨ ਤੇ ਬੱਚਿਆਂ ਨੂੰ ਆਦਤ ਹੁੰਦੀ ਹੈ ਹੱਥ ਧੋ ਕੇ ਖਾਣਾ। ਖਾਣਾ ਜਾਂ ਟੇਬਲ ਤੇ ਪਹੁੰਚਣਾ ਤਾਂ ਉਹ ਜਲਦੀ ਬਿਮਾਰ ਨੀ ਹੁੰਦੇ ਸਾਡੇ ਬੱਚਿਆਂ ਨੂੰ ਆਦਤ ਨਹੀ ਹੁੰਦੀ ਤੇ ਉਹ ਬੇਚਾਰੇ ਥੋੜੇ ਜਲਦੀ ਬਿਮਾਰ ਹੋ ਜਾਂਦੇ।
ਹਾਂ ਹਾ ਹਾ। ਨਈਂ ਨਈਂ, ਓਥੇ ਬਲਕਿ ਜਾਦਾ ਹਾਈਜੈਨ ਐ, ਸਾਡੇ ਇੱਥੇ ਬੱਚੇਆਂ ਦੀ ਇਮਿਊਨਿਟੀ ਫੇਰ ਵੀ ਸਟਰੋਂਗ ਐ।
ਮਿੱਟੀ ਨਾਲ ਖੇਲਦੇ ਨ, ਕੈਂਦੇ, ਮਿੱਟੀ ਨਾਲ ਖੇਲੇ ਤੇ ਮਜਬੂਤ ਹੋਏ ਬਟ ਕੁਛ ਵੀ ਮੂੰਹ ਵਿੱਚ ਡਾਲ ਲੈਂਦੇ ਨਾ, ਪਤਾ ਨੀਂ ਨਾ।
ਹਾਂ, ਸਈ ਗੱਲ ਐ। ਹੁੰਦਾ ਸੀ ਪ੍ਰੋਬਲਮ, ਹੁੰਦੀ ਤੇ ਹੈ ਦੇਖੋ, ਹਾਈਜੀਨ ਹੈਲਥ ਦਾ ਧਿਆਨ ਰੱਖਣ ਵਾਸਤੇ ਹਾਈਜੀਨ ਬਹੁਤ ਜਰੂਰੀ।
ਹਾਂਜੀ -ਹਾਂਜੀ। ਕਈ ਲੋਕ ਵਾਸ਼ਰੂਮ ਯੂਜ ਕਰਦੇ, ਫਲੱਸ਼ ਨੀਂ ਕਰਦੇ, ਪੈਡ ਉੱਥੇ ਸੁੱਟ ਦੇੰਦੇ ਨ ਕੰਪਲੀਟਲੀ ਉਸ ਕੋ ਡਿਸਪੋਜ ਨੀਂ ਕਰਦੇ।
ਹਮ ਹੁਨ ਦੇਖੋ, ਸੁਪਰ ਫਾਸਟ ਟ੍ਰੇਨਸ ਚੱਲੀਆਂ ਨੇ, ਓਦੇ 'ਚ ਕਿੰਨੀ ਵਾਰੀ ਬੋਲਦੇ ਨੇ।
ਹਾਂਜੀ, ਬੜੀ ਵਧੀਆ ਓਸ ਵਿੱਚ ਓ ਹੈਗੀ, ਫੈਸਲਿਟੀ ਬੜਾ ਈ ਵੈਕਊਮ ਵਾਲਾ ਹੋ ਜਾਂਦਾ, ਮਤਲਬ ਮੈੰਨੇ, ਇਸਤਮਾਲ ਕੀਤਾ ਸੀ। ਹਾਂਜੀ, ਅਨਾਊਂਸ ਵੀ ਕਰਦੇ ਨ ਓ, ਕਿ ਤੁਸੀਂ ਫਲੱਸ਼ ਕਰੋ, ਤੁਸੀਂ ਪਲਾਸ ਟਿਕ ਵਾਲੀ ਚੀਜ਼, ਕਿ ਉਸ ਵਿੱਚ ਵਿੱਚ ਡਾਲੋ, ਗਿੱਲੀ ਵੱਖਰੀ ਡਾਲੋ, ਜੋ ਲੈੇਨੇ ਆਏਗਾ ਉਸ ਕੋ, ਦੇ ਦੋ।
ਹਾਂ, ਨਈ ਬੌਤ ਅੱਛਾ ਹੈ, ਮਤਲਬ ਲੋਕੀ ਇੰਨੇ ਨਵੇਂ ਟ੍ਰੇਨਸ ਇੰਨੀ ਚੀਜ਼ਾਂ ਟਰਾਈ ਕਰਦੇ ਨੇ, ਅਸੀ ਲੋਗ ਕਰਦੇ ਹੀ ਨੀ ਕੁਛ ਵੀ, ਐਫਰਟਸ ਈ ਨੀਂ ਲਗਾਂਦੇ।
ਮਤਲਬ ਕਿ, ਪਬਲਿਕ ਅ ਪਬਲਿਕ ਵਾਸ਼ਰੂਮ ਵੀ ਇੰਨੇ ਵਧੀਆ ਹੋ ਗਏ ਨਾ, ਫੋਰਨ ਕੰਟਰੀ ਵਿੱਚ ਕਿ ਜਦੋਂ ਵੀ ਬੰਦਾ ਯੂਜ ਕਰਦਾ, ਪੂਰਾ ਸਿਸਟਮ ਆਪੇ ਈ ਦੁਲਦਾ। ਆਪੇ ਹੀ ਪੂਰਾ ਡਰਾਏ ਹੁੰਦਾ, ਕਿ ਓਨਾਂ ਨੂੰ ਪਤਾ, ਅਗਲਾ ਬੰਦਾ ਆਏਗਾ ਤੇ ਯੂਜ ਕਰੇਗਾ। ਪਰ ਇੱਥੇ ਤਾਂ, ਪਬਲਿਕ ਵਾਸ਼ਰੂਮ ਵਿੱਚ ਚਲੇ ਜਾਓ ਤੇ ਤੁਸ, ਤੁਆਡੀ ਨੱਕ ਸੜ ਜਾਂਦੀ ਐ। ਤੁਹਾਨੂੰ ਸਮਝ ਨੀਂ ਆਉਂਦਾ, ਕਿ ਅਸੀਂ ਜਾਏ ਜਾਂ ਕੀ ਲੈ ਕੇ ਜਾਈਏ, ਲੇਡੀਜ਼ ਨੂੰ ਤੇ ਵੈਸੇ ਈ ਬੜੀ ਪ੍ਰੋਬਲਮ ਹੋ ਜਾਂਦੀ, ਹੁਨ ਯੂਰੀਨ ਇਨਫੈਕਸ਼ਨ ਹੋ ਜਾਂਦਾ, ਕਿਉਂਕਿ ਸੀਟ 'ਤੇ ਬੈਹਣਾ ਹੁੰਦਾ।
ਹਾਂ ਅੱਜ ਕੱਲ ਯੂ
ਕੇ ਉਹ ਕਲੀਨ ਵੀ ਨੀ ਕਰਦੇ, ਹਾਂਜੀ ਬੜੀ ਇਨਫੈਕਸ਼ਨ ਹੋ ਜਾਂਦਾ। ਤੇ ਇਸ ਕਰਕੇ ਉਹ ਕੋ ਸਾਥ ਵਿੱਚ ਡਿਸਪੋਜੇਬਲ, ਸ਼ੀਟਸ ਲੈ ਜਾਣੀ ਪੈਂਦੀ ਹੈ ਜਾਂ ਫਿਰ ਟੀ ਸ਼ੇਪ ਬੈਗ ਲਗਾਣੇ ਪੈਂਦੇ ਹਨ ਤਾਂ ਕਿ ਉਹ ਯੂਰੀਨੇਟ ਕਰ ਸਕੇ ਜਾਂ ਫਿਰ ਕਿੱਥੇ ਵੀ ਫਰੈਸ਼ ਹੋ ਸਕੇ
ਹਾਂ ਉਹ ਤੇ ਹੈ ਦੇਖੋ ਮੈਨੂੰ ਤਾਂ ਪਹਿਲੇ ਵੀ ਕੋਈ ਪਬਲਿਕ ਪਲੇਸ ਤੇ ਵਾਸ਼ਰੂਮ ਯੂਜ ਕਰਨਾ ਹੁੰਦਾ ਨਾ ਮੈਂ ਹਸਬੈਂਡ ਨੂੰ ਕੈਂਦੀ ਹਾਂ ਪਹਿਲੇ ਚੈੱਕ। ਕਰਕੇ ਉਹ ਠੀਕ ਹੈ ਪਹਿਲੇ। ਤੁਸੀਂ ਦੇਖੋ ਹੀ ਹੈ ਕੁਛ ਵੀ ਈਵਨ ਕਿ ਪੈਟਰੋਲ ਪੰਪ ਤੇ ਵੀ ਕਲੀਨ ਨਹੀਂ ਹੁੰਦੇ।
ਇਹ ਵੀ ਦੇਖਦੇ ਤੂੰਈ ਰੋਕਦੇ ਨਹੀਂ ਤਾਂ ਫੇਰ ਉਹ ਕਹਿੰਦੇ ਨੇ ਕਿ ਤੁਸੀਂ ਜਦੋਂ ਜਿੱਥੇ ਪਹੁੰਚ ਜਾਗੇ ਉਥੇ। ਉੱਥੇ ਕਰ ਲੈਣਾ ਨਹੀਂ ਤਾਂ ਉਹ ਜਗ੍ਹਾ ਦੇਖ ਕੇ ਹੀ ਗੱਡੀ ਰੋਕ ਦੇਣ। ਤੇ ਬੱਚਿਆਂ ਨਾਲ ਤਾਂ ਰੋਕਣਾ ਹੀ ਪੈਂਦਾ। ਉਹ ਉਹ ਸਮਝਾ ਨਹੀਂ ਸਕਦੇ ਉਹਨਾ ਅੰਦਰ ਕਦੇ ਵੀ ਜਰੂਰਤ ਪੈ ਸਕਦੀ ਹੈ। ਤੇੇ ਕੋਈ ਅਗਰ ਪ੍ਰੈਗਨੈਂਟ ਲੇਡੀ ਉਹ ਤੋਂ ਉਹਨਾਂ ਨੂੰ ਯੂਰੀਨੇਟ ਛੇਤੀ ਛੇਤੀ ਆਉਂਦਾ ਤੇ ਉਹਨਾਂ ਨੂੰ ਰੋਕਣਾ ਪੈਂਦਾ ਜਾਂ ਕੋਈ ਬਜ਼ੁਰਗ ਹੋ ਉਹਨਾਂ ਨੂੰ ਵੀ ਕੰਟਰੋਲ ਨੀ ਆਉਂਦਾ। ਹੂੰ। ਫਿਰ ਹਰ ਕੋਈ ਡਾਇਪਰ ਨਹੀਂ ਲਗਾ ਸਕਦਾ ਲੰਬੇ ਟਾਈਮ ਤੱਕ ਤੇ ਫਿਰ।
ਆਹ ਹੋ ਆਹ ਯੰਗਸਟਰ ਤੇ ਕਿੱਥੇ ਲਗਾਉਣਗੇ ਡਾਇਪਰ ਉਹਨਾਂ ਨੂੰ ਜਾਣਾ ਹੀ ਪਏਗਾ ਔਰ ਗੰਦਾ ਵੀ ਲੱਗਦਾ ਯਾਰ। ਬਲੈਕ ਕਢਾਈ ਵਾਲਾ
ਨਹੀਂ ਨਹੀਂ ਜਰੂਰੀ ਤਾਂ ਹੈ ਲਾਈਫ ਵਾਸਤੇ ਸਾਨੂੰ ਛੋਟੀ ਛੋਟੀ ਆਦਤਾਂ ਲਾਈਫ ਵਾਸਤੇ ਸਾਨੂੰ ਛੋਟੀ ਛੋਟੀ ਆਦਤਾਂ ਐਸੀ ਬਣਾਉਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਅਸੀਂ ਇਹ ਸਭ ਚੀਜ਼ਾਂ ਇੰਪਰੂਵ ਕਰ ਸਕੀਏ ਜਿਵੇਂ ਹੱਥ ਧੂਣੇ ਬੱਚੇ। ਬੱਚੇ ਨੂੰ ਸ਼ੁਰੂ ਤੋਂ ਸਿਖਾਣਾ ਚਾਹੀਦਾ ਹੈ, ਵਾਸ਼ਰੂਮ ਕਲੀਨ ਤੋਂ ਪਹਿਲੇ ਫਲਸ਼ ਆਊਟ ਕਰਨਾ ਇਕ ਵਾਰੀ ਸਿਖਾਣਾ ਚਾਹੀਦਾ ਹੈ।
ਇਹ ਸਭ ਚੀਜ਼ਾਂ ਦਾ, ਨਹੀਂ ਅੱਛਾ ਲੱਗਾ ਤੁਹਾਡੇ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।
ਹਾਂਜੀ ਮੈਨੂੰ ਵੀ ਤੁਹਾਡੇ ਕੋਲ ਬਹੁਤ ਕੁਛ ਸਿੱਖਣ ਨੂੰ ਮਿਲਿਆ। ਓ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ।